ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ।
ਬਸ ਵਧੀਆ ਤੁਸੀਂ ਸੁਣਾਓ।
ਬਸ ਮੇਰਾ ਵੀ ਵਧੀਆ। ਕੁਛ ਨਹੀਂ ਬਸ ਮਾਰਕੀਟ ਚੱਲੀ ਸੀ ਤਾਂ ਉਹੀ ਰੈਡੀ ਹੋ ਰਹੀ ਹਾਂ।
ਅੱਛਾ ਔਰ ਹੋ ਗਿਆ ਕੰਮ।
ਹਾਂਜੀ ਕੰਮ ਕੁਮ ਸਾਰਾ ਨਿਬੇੜ ਲਿਆ ਸੀ ਅੱਜ ਛੇਤੀ। ਸ਼ੂਜ ਲੈਣ ਚੱਲੀ ਸੀ ਤੇ ਉਹੀ ਸਮਝ ਨੀ ਆ ਰਈ ਇੱਕ ਤੇ ਪੈਰ ਬੜੇ ਦੁਖਦੇ ਨੇ। ਹੀਲ ਪਾ ਪਾ ਕੇ ਤੇ ਸੋਚ ਰਹੀ ਹਾਂ ਕੁੱਕਰਸ ਵਗੈਰਾ ਲੈਣਾ ਕੰਫਰਟੇਬਲ ਹੁੰਦੇ ਥੋੜੇ।
ਅੱਜ ਕੱਲ੍ਹ ਤਾਂ ਬੜੇ ਬ੍ਰੈਂਡ ਆ ਗਏ ਆ ਨਾ ਹੁਣ ਤੋਂ। ਕੁਛ ਬ੍ਰੈਂਡ ਹਾਂਜੀ ਬਹੁਤ ਬ੍ਰੈਂਡ ਹੈ।
ਲਿਆ ਕੀ ਕਿਸੇ ਦਾ।
ਮੈਂ ਐਡੀਡਾਸ ਦਾ ਲ ਨੇ ਹਾਂ ਰਿਬੋਕ ਦੇ ਲਿੱਤੇ ਸੀਗੇ ਰਿਬੋਕ ਦੇ। ਮੋਲ 'ਚ ਲਿੱਤੇ ਸੀਗੇ ਬਟ ਲੇਕਿਨ ਬਹੁਤ ਅੱਛੇ ਰਿਬੋਕ 'ਤੇ। ਬੜੇ ਅੱਛੇ ਨਿਕਲੇ।
। ਉਹੀ ਮੈਂ ਵੀ ਸੋਚ ਰਹੀ ਹਾਂ ਹੁਣ ਕਿਹੜੇ ਲਵਾਂ। ਕਿਉਂਕਿ ਨਾ ਬੜਾ ਦੁੱਖਦੇ ਪੈਰ ਨਾ ਬਹੁਤ ਜ਼ਿਆਦਾ ਦੁਖਦੇ ਅੱਡੀਆਂ ਬਹੁਤ ਦੁਖਦੀਆਂ ਨੇ।
ਹੋਹੀ ਹੋਹੀ ਬਹੁਤ।
ਉਹੀ ਸੋਚਦੇ ਸੀ ਸ਼ੂਜ ਥੋੜੇ ਕੰਫਰਟੇਬਲ ਹੁੰਦੇ ਪੈਰਾਂ ਚਚ ਤੇ ਸਨੀਕਰਸ ਪੈਣਾ। ਕੁੱਛ ਆਈਡਆ ਹੀ ਨਹੀਂ ਮੈਂ ਅੱਜ ਤੱਕ ਪਾਇਆ ਹੀ ਨਹੀਂ ਹੈ ਮੈਨੂੰ।
ਉਹ ਹੁੰਦਾ ਹੈ ਵੈ ਕਿ ਕਦੋਂ ਯੂਜ਼ ਨਾ ਕੀਤਾ ਮੈਂ ਤਾਂ ਮੈਂ ਵੀ ਨਹੀਂ ਯੂਜ ਕਰਦੀ ਸੀਗੀ। ਰੋਜ਼ ਅਸੀਂ ਗਏ ਆਂ ਮੋਲ ਹੈ ਹੈਸਬੈਂਡ ਨੇ ਕਈ ਬੰਦੇ ਲੇ ਲੇਂਦੈ ਚਲੋ ਐਥੋਂ। ਤਦ ਲਿੱਤੇ।
ਠੀਕ ਲੱਗਦੇ ਹੈ ਪਾਏ।
ਹਾਂ ਠੀਕ ਲਗਦੇ ਨੇ ਪਾਏ ਹੋਏ।
ਅੱਛਾ ਮੈਨੂੰ ਕੋਈ ਕਹਿ ਰਿਹਾ ਸੀਗਾ ਕੇ। ਉਹਦੇ ਲੈਲੋ ਹਮ ਕੀ ਕਹਿੰਦੇ ਨੇ ਇਹਦੇ ਆਂਦੇ ਨੇ ਨਾ ਉਹਦੇ ਬਾਗ ਦੇ।
ਰਿਬੋਕ ਦੇ ਨਾ ਹਾਂਜੀ ਮੈਂ ਵੀ ਉਹੀ ਲਿੱਤੇ ਨਾ ਰਿਬੋਕ ਦੇ ਹੀ ਲਿੱਤੇ ਨੇੈਂ।
ਅੱਛਾ ਰਿਬੋਕ ਵੀ ਦਿੱਤੇ ਨੇ ਲੇਕਿਨ ਮਹਿੰਗੇ ਬੜੇ ਆ ਉਹਦੇ।
ਹਾਂ ਉਹੀ ਉਹੀ ਉਹ ਵੀ ਸਾਢੇ ਪੰਜ ਹਜ਼ਾਰ
ਅੱਛਾ ੳ ਤੇ ਮੇਰੇ ਬਜਟ ਆਊਟ ਹੋ ਰਹੇ ਨੇ।
ਤੁਸੀਂ ਤੇ ਦੇਖੋ, ਤੁਸੀਂ ਦੇਖੋ ਮੋਲ ਦੇ ਵਿੱਚ ਤੁਸੀਂ ਜਾਓਗੇ ਤੇ ਉਹੀ ਰੇਟ ਤੋਂ ਤੁਹਾਨੂੰ ਸਟਾਰਟਿੰਗ ਨਹੀ ਹੂੰਦੀ।
ਨਹੀਂ ਸਸਤੇ ਵੀ ਆਣੇ ਨੇ।
ਆਉਂਦੇ ਨੇ ਉਹ ਕਿਵੇਂ ਹੁੰਦਾ ਨਾ ਉਹ ਫੇਰ ਉਹ ਕੰਮ ਸੈਕਿੰਡ ਹੈਂਡ ਹੁੰਦੇ ਉਹ ਨਾ ਉਹਦਾ ਰੱਖ ਦਿੰਦੇ ਨੇ। ਬਾਟਾ ਵੀ ਅੱਛਾ ਨੇ ਬਾਟਾ ਵੀ ਵਧੀਆ ਹੈ ਮੈਂ ਕੁੜੀ ਵਾਸਤੇ ਲਿੱਤੇ ਸੀ ਬਾਟਾ।
ਅੱਛਾ ਬਾਟਾ ਦੇ ਸਸਤੇ ਸ ਬਾਟਾ ਦੇ ਸਸਤੇ ਨੇ ਕਿ ਮਹਿੰਗੇ ਨੇ!
ਮਤਬ ਠੀਕ ਠੀਕ ਰੇਟ ਹੈ ਇੰਨਾ ਮਹਿੰਗੇ ਵੀ ਨਹੀਂ ਹੈ ਜ਼ਿਆਦਾ ਸਹੀ ਵੀ ਨਹੀਂ ਹੈ।
ਮੈਂ ਸੋਚ ਲਿਆ ਨਾ ਕਿ। ਨੋਰਮਲ ਰੇਂਜ 'ਤੇ ਮਿਲ ਜਾਣ
ਹਾਂ ਉਹਦਾ ਤਾਂ ਹੁਣ ਤੁਸੀਂ ਕਿਵੇਂ ਛੋਟਾ ਸਾਈਜ਼ ਏ ਸਾਈਜ਼ ਦੇ ਉੱਤੇ ਵੀ ਡਿਪੈਂਡ ਕਰਦਾ ਏ ਨਾ, ਥੋੜ੍ਹਾ।
ਅੱਛਾ।
ਸਾਈਜ਼ ਤੇ ਵੀ ਡਿਫ ਸੈਂਡ ਕਰਦੇ ਨੇ।
ਕਿੱਦਾਂ ਸਪੋਰਟ ਸ਼ੂਜ਼ ਲਏ ਸੀ ਕਿ ਸਨਿੱਕਰ ਟਾਈਪ ਦੇ।
ਨਹੀਂ, ਮੈਂ ਨ ਸਪੋਰਟਸ ਲਿੱਤੇ ਸੀ ਕਿਉਂਕਿ ਮੈਨੂੰ ਸਕੂਲ ਵਾਸਤੇ ਚਾਹੀਦੇ ਸੀ ਨਾ। ਮਤਲਬ ਇਵੇਂ ਕਲਰ ਦੇ ਨੀ ਜਿਹੜੇ ਉਹਨਾਂ ਨੂੰ ਤੁਸੀਂ ਜੋ ਮਰਜ਼ੀ। ਗਲਾ ਲੈ ਸਕਦੇ ਹੋ ਮੈਂ ਨ ਆ ਤੋਂ ਫਿਰ ਮੈਨੇ ਬਾਟਾ ਦੇ ਵਿੱਚ ਲਿਤੇ ਸੀ ਡੇਲੀ ਯੂਜ਼ ਵਾਸਤੇ ਉਸੂ ਨੂੰ ਸਕੂਲ ਦੇ ਵਿੱਚ ਤਦੋਂ ਨੌ ਸੌ ਦੇ ਆਏ ਸੀਗੇ ਕੁਛ
ਫਲਿਪਕਾਰਟ ਤੋਂ ਮੈਂ ਦੇਖ ਰਹੀ ਸੀਗੀ। ਉੱਥੇ ਬੜੇ ਸਸਤੇ, ਸਸਤੇ ਦਿਖਾ ਰਹੇ ਸੀ ਲੇਕਿਨ ਮੈਂ ਸੌਚਿਆ ਪਤਾ ਨੀ ਕੁਆਲਟੀ ਕ੍ਹਿੰਦਾ ਪਤਾ ਹੀ ਨਹੀਂ ਤੇਰੇ ਬਥੇਰੇ ਉਹਦੇ ਚ ਬ੍ਰਾਂਡ ਦਿਖਾ ਰਹੇ ਸੀ ਅੱਲਗ ਅਲੱਗ।
ਉੱਥੋਂ ਮੰਗਵਾ ਲਓ ਤੁਸੀਂ ਨਹੀਂ ਅੱਛੇ ਲੱਗੇ ਤਾਂ ਉਥੇ ਰਿਟਰਨ ਵੀ ਜਾਂਦਾ ਨਾ ਉਹਦੇ ਚੋਂ।
ਲੇਕਨ ਐਸਾ ਤੇ ਨਹੀਂ ਕਿ ਉਹਦੇ ਚ ਡੁਪਲੀਕੇਟ ਹੋਣਗੇ।
ਦੇਖੋ, ਉਹ ਤਾਂ ਬੋਲ ਨਹੀਂ ਸਕਦੇ। ਤੁਸੀਂ ਇੱਕ ਵਾਰ ਮੰਗਾ ਕੇ ਦੇਖ ਲਓ ਕਿਉਂਕਿ ਕਦੋਂ, ਕਦੋਂ ਮਾਲ ਨਾ ਅੱਛਾ ਆ ਜਾਂਦਾ। ਬੇਸ਼ੱਕ ਉਹ ਡੁਪਲਕੇਟ ਵੀ ਰਹਿਣ ਤੋ ਆ ਹੀ ਜਾਂਦਾ ਉਹ।
ਇਹ ਗੱਲ ਨੀ ਸਮਝ ਆ ਰਹੀ ਨਾ ਕਿ ਉਹਦੇ ਚ ਸਸਤੇ ਨੇ ਉਹੀ ਚੀਜ਼ ਮੈਂ ਬਾਹਰ ਦੇਖ ਰਹੀ ਹਾਂ ਮੋਲ ਚ ਤੇ ਮਹਿੰਗੀ ਮਿਲ ਰਹੀ ਏ।
ਮਹਿੰਗੀ ਉ ਉਹੀ ਮੈਂ ਤੁਹਾਨੂੰ ਬੋਲਾ ਨਾ ਉਹ ਸੈਕਿੰਡ ਹੈਂਡ ਹੁੰਦਾ ਨੇ। ਉਹ ਸੈਕਿੰਡ ਹੈਂਡ ਹੁੰਦੇ ਨੇ ਉਹ ਓਰੀਜਨਲ ਨਹੀਂ ਹੁੰਦੇ।
ਸੇਕਿੰਡ ਕਪ
ਹਾਂਜੀ, ਸੈਕਿੰਡ ਕਾਪੀ ਹੈਗੀ ਉਹ। ਫਸਟ ਕਾਪੀ ਤੇ ਤੁਹਾਨੂੰ ਉੱਥੇ ਬਾਹਰ ਈ ਮਵਾਂ ਮੌੋਲਾਂ ਮੋਲ ਤੋਂ ਹੀ ਮਿਲਦੇ ਉੱਥੋਂ, ਬ੍ਰੈਂਡਡ ਜਿਹਨਾਂ ਦਾ ਸ਼ੋ ਹੀ ਹੈਗਾ ਉਹਨਾਂ ਦਾ ਸ਼ੋਪ
ਕੋਈ ਚੀਜ਼ ਲੈਣੀ ਹੈ ਇੱਕ ਵਾਰੀ ਮੈਂ ਸੋਚ ਰਿਹਾ ਥੋੜਾ ਬਜਟ ਚ ਮਿਲ ਜਾਏ ਵਧੀਆ ਲੈ ਲਾ। ਤੇ ਚਲਦੇ ਤੇ ਹੁਣੇ ਫਿਰ ਵਧੀਆ ਐਸਾ ਨਹੀਂ ਹੈ ਕਿ ਨਹੀਂ ਚੱਲਦੇ ਨਾ।
ਕਾਫੀ ਚੱਲਦੇ ਨੇ ਉਹ, ਬੁਟ। ਏਦਾਂ ਨੀ ਕਿ ਨਹੀਂ ਚੱਲਦੇ ਮੈਂ ਤਾਂ ਹੁਣ ਤ ਇੱਥੇ ਪਾ ਨਹੀਂ ਰਹੀ ਹੁਣ ਜੇ ਸੋਚਿਆ ਜਿੰਮ ਵਗੈਰਾ ਤੇ ਚਾਲੂ ਕਰਾਂਗੀ ਨਾ ਤਦੋਂ ਯੂਜ ਤੋਂ ਹੋਏਗਾ ਉਹ।
ਅੱਛਾ ਤੇ ਤੁਹਾਡਾ ਲੇਸ ਵਾਲਾ ਹੈ ਕਿ ਬਗੈਰ ਲੇਸ ਦਾ?
ਨਹੀਂ ਲੇਸ ਵਾਲੇ ਨੇ। ਲੇਸ ਵਾਲੇ ਨੇ ਹੈਗੇ ਉਹ।
ਅੱਛਾ, ਮੈਨੂੰ ਉਲਝਣ ਹੁੰਦੀ ਹੈ ਬੜੀ ਲੇਸ ਵਾਲੇ ਚ। ਮੈਂ ਸੋਚ ਰਹੀ ਹਾਂ ਕਿ
ਲੇਕਿਨ ਨਹੀਂ ਵੋ ਨਾ ਪਾਾਇਆ ਤੁਸੀਂ ਪਾ ਕੇ ਦੇਖਿਓ ਇੱਕ ਵਾਰ ਉੱਥੇ ਜਾਓਗੇ ਨਾ। ਪਾ ਕੇ ਦੇਖਿਓ ਤੁਹਾਨੂੰ ਪਤਾ ਚੱਲਿਆ ਕੰਫਰਟੇਬਲ ਬਹੁਤ ਹੁੰਦੇ ਉਹ। ਲਗਦਾ ਹੀ ਹੈ ਕਿ ਉਹ ਲੇਸ ਪਾਈ ਆਪ। ਫ ਲੈਸ ਹੈਗੇ ਆ ਕਿਸ਼ ਨੀ ਇੱਕਦਮ ਸਮੂਥਲੀ ਸੋਫਟ ਹੁੰਦੇ ਇੱਕਦਮ ਓਹ।
ਅੱਛਾ ਇੱਕ ਦੋ ਬ੍ਰਾਂਡ ਹੋਰ ਦੱਸ। ਮੋਲ ਜਦ ਤੁਸੀਂ ਤੇ ਦੇਖ ਕੇ ਹੀ ਆਓ ਹੋਏ ਹੋਗੇ ਤੇ ਦੇਖ ਜਾਦੀ ਹਾਂ ਮੈਂ ਜਾ ਕੇ ਉਈ।
ਤੁਸੀਂ ਨਾਈਕੀ ਦੀ ਦੇਖ ਲਓ ਉਹ ਵੀ ਅੱਛਾ ਹੈਗਾ ਉਹ ਵੀ ਬ੍ਰੈਂਡ ਅੱਛਾ ਹੈ। ਉਹ ਹੈ ਹਾਂਜੀ। ਉਹ ਵੀ ਅੱਛਾ ਹੈ ਬਾਕੀ ਤੋਂ ਅਸੀਂ ਦੇਖਿਆ ਨਹੀਂ ਹੈ ਇਧ ਔਰ ਇੱਕ ਹੈਗਾ ਨ ਐਡੀਡਾਜ਼ ਦਾ ਵੀ ਅੱਛਾ ਹੈਗਾ ਵਧੀਆ ਹੈਗਾ ਉਹ ਵੀ। ਐਡੀਡਾਸ ਦੇ ਵੀ ਹੈਗੇ ਨਾ ਅੱਛੇ ਮਿਲ ਜਾਂਦੇ ਉਹਦੇ ਚਲੋ ਵੀ। ਉਦੋਂ ਵੀ ਹਾਂ ਉਹਦੇ 'ਚ ਤ ਤਕਰੀਬਨ ਥੋੜ੍ਹਾ ਘੱਟ ਰੇਟ ਦਾ ਵੀ ਮਿਲ ਜਾਂਦਾ ਉੱਥੇ ਏਡੀ ਡਾਸ 'ਤੇ ਬਟ ਇਹ ਜੋ ਰਿਬੋਕ। ਕੁਇਗਰ ਹੈਗੇ ਨਾ ਇਹ ਸਭ ਤੋਂ ਜ਼ਿਆਦਾ ਹੀ ਮਹਿੰਗੇ ਜ਼ਿਆਦਾ ਇਹਦੇ 'ਚ।
ਹਾਂਜੀ ਰਿਬੋਕ ਦਾ ਰੇਟ ਬੜਾ ਹਾਈ ਮੈਂ ਉਹੀ ਸੋਚ ਰਹੀ ਹਾਂ ਕਿ ਕੋਈ ਹੋਰ ਮਿਲ ਜਾਏ।
ਐਡੀਡਾਜ਼ ਦੇ ਵਿੱਚ ਦੇਖਿਓ ਐਡੀਡਾਜ਼ ਵਿੱਚ ਉਹ ਤੋਂ ਵੀ ਥੋੜ੍ਹਾ ਸਸਤੇ ਮਿਲ ਜਾਂਦਾ।
ਐਡੀਡਾਸ ਚ ਵੂਮੈਨਸ ਵੀ ਆਉਂਦੇ ਨੇ?
ਵੂਮੇਸ ਮੋਮਸ ਨਹੀਂ ਆਉਂਦੇ ਉੱਥੇ ਲੇਕਿਨ ਤੁਸੀਂ ਦੇਖੋਗੇ ਨਾ ਪਾ ਕੇ ਉਹ ਨੂੰ ਬੋਲ ਦਿੰਦੇ। ਇਹ ਜੋ ਹੁਨ ਰੀਬੋਗ ਦੇ ਵੀ ਇਹ ਲੀਤੇ ਨਾ ਮੈਂਨੇ। ਉਹ ਬੋਲੇ ਦੋਨਾਂ ਵਾਸਤੇ ਚੱਲਦੇ ਥੋੜੇ ਇਸ ਹਾਂਜੀ ਹਾਂਜੀ ਹਾਂ। ਉੱਥੇ ਹੀ ਸੇਮ ਉਸ ਤਰ੍ਹਾਂ ਹੀ ਐਡੀਡਾਸ ਦਾ ਹੈਗਾ। ਉਹ ਬੋਲਦੇ ਤੁਹਾਡਾ ਤੁਸੀਂ ਦੋਨੋਂ ਪਾ ਸਕਦੇ ਹੋ ਮੈ ਨਹੀਂ ਕਿ ਜੈਨਸ ਨਹੀਂ ਪਾਉਣਾ। ਜਾਂ ਮੂਵਮੈਂਸ ਨਹੀਂ ਪਾਉਣਾ ਹੈਗਾ ਇੱਦਾਂ ਨਹੀਂ ਹੈਗਾ।
ਲੋ ਔਨਲਾਈਨ ਦੇਖਿਆ ਇੱਕ ਰੇਡੀ ਬਰਡ ਦਿਖਾ ਰਿਹਾ ਮੈਨੂੰ ਉਹ ਡੇਢ ਹਜ਼ਾਰ ਦਾ ਸ਼ੂਜ ਖਾ ਰਿਹਾ ਬਟ ਪਤਾ ਨੀ ਮੈਂ ਸੋਚਿਆ ਬ੍ਰਾਂਡ ਹੈ ਕਿ ਨਹੀਂ ਇਹ ਮੈਂ ਸੁਣੀ ਨੀ ਆ ਅੱਜ ਤੱਕ ਕੰਪਨੀ।
ਤੂੰ ਨਹੀਂ ਮੈਂ ਤਾਂ ਕਦੇ ਨਾਂ ਸੁਣਿਆ ਹੀ ਨਹੀਂ ਅੱਜ ਤੱਕ ਲੇਡੀ ਵੱਲ ਦਾ। ਹੋਏਗਾ ਲੇਕਿਨ ਹੁਣ ਜ਼ਿਆਦਾ ਤਾਂ ਉਹ ਪਤਾ ਨਹੀਂ ਹੈ। ਜ਼ਿਆਦਾਤਰ ਤਾਂ ਇਹੀ ਚੱਲ ਰਿਹਾ ਹੁਣ।
ਅੱਛਾ ਸਾਡੇ ਏਧਰ ਪਤਾ ਕੀ ਹੈ ਕਾਨਪੁਰ 'ਚ ਵੈਸੇ। ਉੱਧਰ ਜ਼ਿਆਦਾ ਲੈਦਰ ਫੈਕਟਰੀਜ਼ ਹੈਗੀਆਂ ਨੇ ਨਾ ਤੇ ਇੱਥੇ ਸ਼ੂਜ਼ ਵਗੈਰਾ। ਬਹੁਤ ਅੱਛੀਆਂ ਮਿਲ ਜਾਂਦੇਆਂ ਗੱਲੈਦਰ ਦੇ ਲੈਣੇ ਹੋਣ। ਲੇਕਿਨ ਸਾਨੂੰ ਇੰਨੀ ਆਦਤ ਨਹੀਂ ਹੈ ਮਹਿੰਗਾ ਖਰੀਦਣ ਦੀ ਕਿਉਂਕਿ ਇੱਥੇ ਕੰਪਨੀਆਂ ਨੇ ਉਹ ਵੀ।
ਤਾਂ ਗਰਮੀ ਦੇ ਵਿੱਚ ਇੰਨਾ ਇਹ ਨਹੀਂ ਹੁੰਦਾ ਨਾ ਖਾਣਾ ਉਹ ਆਪਾਂ ਬੋਲਦੇ ਨਾ ਜਿਹੜੇ ਸਪੰਸ ਸਪੁੰਸ ਜਿਹੜੇ ਹੁੰਦੇ
ਨਹੀਂ ਮੇਰੇ ਕਹਿਣ ਦਾ ਮਤਲਬ। ਮਤਲਬ ਇਹ ਕਿ ਫੈਕਟਰੀਆਂ ਨੇ ਤਾਂ ਉਹਨਾਂ ਨੇ ਫੈਕਟਰੀ ਨੇ ਸਿੱਧਾ ਆਪਣਾ ਡਾਇੈਕਟ ਆਊਟਲੈਟ ਖੋਲਿਆ ਹੋਇਆ। ਤੇ ਉਹਦੇ ਚ ਨਾ ਸਸਤੇ ਮਿਲ ਜਾਂਦੇ ਨੇਗੇ ਹੁਣ ਅ ਸਪੋਰਟ ਸ਼ੂਟ ਕਦੇ। ਖ਼ਰੀਦਿਆ ਹੀ ਨਹੀਂ ਹੁਣ ਆਪਣੇ ਵਾਸਤੇ ਬ੍ਰਾਂਡਡ ਕਦੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੈ ਲੋਕ
ਫੇਰ ਤੁਸੀਂ ਕੰਮ। ਕਰੋ ਨਾ ਔਨਲਾਈਨ ਮੰਗਾਵਾ ਲਉ ਨਾ ਔਨਲਾਈਨ ਮੰਗਾਵਾ ਕੇ ਦੇਖੋ ਨਹੀਂ ਅਗਰ ਵਧੀਆ ਤਾਂ ਫਿਰ ਉਹਦੇ 'ਚ ਕਿਸਤੇ ਨਾ ਰਿਟਰਨ ਫਲਿੱਪਕਾਰਟ ਤੋਂ ਉਹ ਕਿਵੇਂ ਰਿਟਰਨ ਚੱਲ ਜਾਂਦਾ ਹੈ। ਹੁਣ ਐਮਾਜ਼ੋਨ ਦੇ ਵਿੱਚ ਵੀ ਹੈਗਾ ਜਿਹੜਾ ਉਹ ਰਿਟਰਨ ਚਲੇ ਜਾਂਦਾ ਤੁਸੀਂ ਸੋ ਚੰਗਾ ਇਹਦੇ ' ਦੇਖ ਲਿਓ ਨਾ ਮਿੰਤਰਾ 'ਚ ਮਿੰਤਰਾ ਦੇ ਵਿੱਚ ਵੀ ਬੈਸਟ ਮਿਲਦੇ ਨੇ। ਉਹਦੇ ਚ ਤਾਂ ਓਰੀਜਨਲ ਆਂਦਾ ਹਾਂਜੀ ਹਾਂ ਉਦੇ ਤੋਂ ਤਾਂ ਹੈ ਹੀ ਰੇਟ ਤਾਂ ਹੈਗੇ ਹੀ ਹੈ ਲੇਕਿਨ ਮਿੰਤਰਾ ਦਾ ਕਿਵੇਂ ਨਾ ਕੁਆਲਿਟੀ ਵੀ ਅੱਛੇ ਰਹਿੰਦੇ ਆ ਉਹਦੇ '
ਅੱਛਾ
ਉਹਦੇ ਚ ਹਰ ਇੱਕ ਬ੍ਰੈਂਡ ਸ਼ੋਅ ਕਰਦਾ ਨਾ ਆਪਾਂ ਨੂੰ ਉੱਥੇ
ਅੱਛਾ ਜੀ ਹੁਣ ਇਹ ਤੇ ਮੈਨੂੰ ਬੋਲ ਰਹੇ ਹੈ। ਕਿ ਬਈ ਜਿੱਥੇ ਜਿਵੇਂ ਮੈਂ ਦੱਸਿਆ ਨਾ ਕਾਨਪੁਰ 'ਚ ਲੈਦਰ ਫੈਕਟਰੀ ਹੈਗੀ ਆ ਉਹ ਆਪਣੇ ਆਊਟਲੈਟ। ਫੇਰ ਉਹ ਦੁੱਧ ਵੀ ਲੈ ਲਿਆ ਮੈਨੂੰ ਜਿਵੇਂ ਉਹ ਨੇ ਰੇਟ ਰੱਖੇ ਪੰਜ ਸੌ ਸੱਤ ਸੋ ਵਾਲਾ ਪੰਜ ਸੌ ਵਾਲਾ ਏਦਾਂ ਕਰਕੇ ਤੇ ਮੈਂ ਸੋਚ ਰਹੀ ਹਾਂ ਲੋਕਲ ਮਾਰਕੀਟ ਤੋਂ ਹੀ ਲੈ ਲਾਂ।
ਹਾਂ ਨਾ ਵਹੀ ਨਹੀਂ ਦੇਖਲੋ ਲੋਕਲ ਤੋਂ ਵੀ ਮਾਰਕਟ ਤੋਂ। ਕਿਵੇਂ ਉਹ ਸਸਤਾ ਥੋੜਾ ਕਰਦੇ ਰਹੇ ਕਿਵੇਂ ਹੋ ਜਾਂਦਾ ਨਾ ਫਿਰ ਉਹ ਗੱਲ। ਤੇ ਪਹਿਲੇ ਤੁਸੀਂ ਮਾਰਕੀਟ ਦੇਖੋ ਮਾਰਕੀਟ ਤੁਹਾਨੂੰ ਅਗਰ ਮਿਲ ਜਾਂਦੇ ਘੱਟ ਰੇਟ ਤੇ ਲੇਕਨ ਫਰਕ ਦੇਖੋ ਉਹੀ ਚੀਜ਼ ਔਨਲਾਈਨ ਕਿਨੇ ਦੀ ਮਿਲਦੀ ਪਈ
ਔਨਲਾਈਨ ਕੀ ਫਿਰ ਮੈਂ ਸੋਚ ਰਹੀ ਹਾਂ ਕਿ ਕਿਉਂਕਿ ਸਮਝ ਨਹੀਂ ਆਉਂਦੇ ਸਾਈਜ਼ ਵਗੈਰਾ ਸਮਝ ਨਹੀਂ ਆਉਂਦਾ ਔਨਲਾਈਨ ਮੰਗਵਾਓ
ਆ ਉਹਦੇ 'ਚ ਕਿਵੇਂ ਯੂਕੇ ਸਾਈਜ਼ ਵਗੈਰਾ ਹੁੰਦਾ ਨਾ ਲਿਖਿਆ ਹੁੰਦਾ ਉਹਦੇ ਤੇ ਮੈਜਰਮੈਂਟ ਲਿਖ ਕਿਆ ਹੁੰਦਾ ਤੁਸੀਂ ਉਹ ਇੰਚੀ ਟਿਪ ਨਾਲ ਤੁਸੀਂ ਮਾਪ ਸਕਦੇ ਹੋ ਪੈਰ ਦੇ।
ਪਹਿਲੇ ਦਾ ਫੋਟੀ ਮਾਪਣਾ ਹੁੰਦਾ ਨਾ ਉੱਥੇ ਇੱਕ।
ਹਾਂਜੀ ਬਟ ਸਮਝ ਨੀ ਨਾ ਆਉਂਦੀ ਹੁਣ ਮੈਂ ਇੱਕ ਵਾਰੀ ਸੋਚ ਰਹੀ ਹਾਂ ਕਿ ਪਹਿਲੇ ਮੈਂ ਲੋਕਲ ਮਾਰਕੀਟ ਦੇਖ ਲਵਾਂ ਜੇ ਅੱਛਾ ਲੱਗਿਆ ਪੈਰਾਂ 'ਚ ਕੰਫਰਟੇਬਲ ਲੱਗਿਆ ਮੈਨੂੰ ਤੇ ਉਹੀ ਲੈ ਲਾਂਗੀ। ਨਹੀਂ ਤੇ ਫਿਰ ਮੋਲ 'ਚ ਦੇਖਦੀ ਫਿਰ ਬ੍ਰਾਂਡਡ ਹੀ ਦੇਖਦੀ ਰਿਬੋਕ ਐਡੀਡਾਸ ਵਗੈਰਾ 'ਚ।
ਇਹਦੇ ਬ੍ਰੈਡਡ ਇਕ ਬਾਂਦਾ ਨਾ ਇੱਕ ਟਾਈਮ ਲੈ ਦਿੱਤਾ ਫੇਰ ਮਤਲਬ ਬੋਲੋ ਨਾ ਪੰਜ ਸਾਲ ਤੱਕ ਛੇ ਸਾਲ। ਦੇਖਣ ਦੀ ਲੋੜ ਨਹੀਂ ਪੈਂਦੀ ਹੈ। ਕਿੰਨਾ ਹੀ ਹੈਗਾ ਇਹਨਾਂ ਦਾ। ਟੈਂਸ਼ਨ ਨਹੀਂ ਆਉਂਦਾ ਨਾ ਉਹ ਜਿਹੜੇ ਉਹ ਦੂਜੇ ਹੁੰਦੇ ਨਾ। ਉਹੀ ਬ੍ਰੈਂਡਡ ਜ਼ਿਆਦਾ ਮਹਿੰਗਾ ਹੀ ਹੈ ਲੇਕਿਨ ਉਹ ਕਿਉਂ ਇੱਕੀ ਵਾਰ ਲੈ ਲਓ ਚੀਜ਼। ਵਧੀਆ ਲੈ ਲਓ ਬਸ।
ਕੋ ਵਾਰੀ ਪੈਸਾ ਲਾ ਲਓ ਨਾ ਲੇ। ਨਾਲੇ ਮੈਨੂੰ ਪਾਉਣੇ ਵੀ ਡੇਲੀ ਹੈ ਨਾ ਮੈਨੂੰ ਐਸਾ ਨੀ ਹੈ ਕਿ ਕਦੇ ਕਦੇ। ਪਾਉਣੇ ਆ ਮੈਨੂੰ ਉਹ ਡੇਲੀ- ਡੇਲੀ ਵੇਸ ਤੇ ਪਾਉਣੇ ਨੇ ਕਿ। ਚਲੋ ਸਾੜੀ ਥੱਲੇ ਵੀ ਸਨੀਕਟ ਚੱਲ ਜਾਂਦੇ ਨੇ ਜੀਨਸ ਥੱਲੇ ਵੀ ਚੱਲ ਜਾਂਦੇ ਨੇ।
ਦੇਖੋ ਤੋਂ ਹੁਣ ਅੱਗੇ ਮੀਂਹ ਹੈਗਾ ਹੁਣ ਅੱਜ ਕੱਲ੍ਹ ਬਰਸਾਤ। ਸਾਰੇ ਪੈਂਦੇ ਹੈ ਹੁਣ ਤਾਂ ਅੱਗੇ ਕਿਵੇਂ ਮੀਂਹ ਹੈਗਾ ਮੀਂਹ ਦੇ ਵਿੱਚ
ਉਹੀ ਹੈ ਨਾ ਕੀ ਇਹ ਫੋਟੀ ਤੋਂ ਬਾਅਦ ਪਤਾ ਕੀ ਹੈ ਗਿੱਟੇ ਦੁੱਖਣ ਲੱਗ ਪੈਂਦੇ ਹੈ। ਫਲੈਟ ਪਾਓ ਤੇ ਉਹ ਨਾਲੇ ਗਰਮੀ ਇੰਨੀ ਪੈ ਰਹੀ ਹੈ। ਪੈਰਾਂ 'ਚ ਟੈਨਿੰਗ ਅਲੱਗ ਹੋ ਜਾਂਦੀ ਹੈ ਇੱਕਦਮ। ਗੰਦੇ ਜਿਹੇ ਪੈਰ ਹੋ ਜਾਂਦੇ ਆ ਹਾਂ ਤੇ ਮੈਂ ਉਹੀ ਸੋਚ ਰਹੀ ਹ ਪੈਰ ਵੀ ਟੱਕੇ ਰਹਿਣਗੇ। ਉਹੀ ਉਹੀ ਪੈਰ ਵੀ ਟਢੱਕ ਕੇ ਰਹਿੰਗੇ ਕੰਫਰਟੇਬਲ ਸੋਚ ਬੜੀ ਸੋਜ ਵੀ ਆ ਰਹੀ ਹੈ ਪੈਰਾਂ ਚ ਤੇ ਮੈਂ ਸੋਚਿਆ ਸਨੀਕਰ ਹੀ ਲੈ ਲਾ। ਸਾਈਡ ਰਸਦੇ ਥੱਲੇ ਚੱਲਣਗੇ ਆਰਾਮ ਨਾਲ ਕਿਉਂਕਿ ਚੱਲਣਾ ਬੜਾ ਪੈਂਦਾ ਹੈ ਮੈਨੂੰ ਸਾਰਾ ਮੇਰਾ ਚੱਲਣ ਦਾ ਹੀ ਕੰਮ ਹੈ।
ਅੱਛਾ ਨਹੀਂ ਠੀਕ ਹੈ ਨਾ ਫੇਰ ਉਹੀ ਲੈ ਲਓ ਨਾ ਫ਼ਿਰ ਤੁਸੀਂ। ਤਾਂ ਜਿੰਨਾ ਦੇਖੋ ਚੱਲ ਕੇ ਦੇਖੋ ਲੈ ਕੇ ਨਾ ਬਾਜ਼ਾਰ ਮਾਰਕੀਟ ਜਾ ਕੇ ਚਲ ਕੇ ਦੇਖੋ।
ਹਾਂ ਨਹੀਂ ਤੇ ਤੁਸੀਂ ਜਿਹੜੇ ਮੋਲ ਤੋਂ ਦੱਸ ਰਹੇ ਹੋ ਮੋਲ ਚ ਤੇ ਰਿਬੋਕ ਦਾ ਸ਼ੋਰੂਮ ਹੋਏਗਾ ਹੀ। ਫੇਰ ਉਹੀ ਲੈ ਲਾਂਗੀ ਹਨਾ। ਹਾਂਜੀ ਚਲੋ ਜੀ ਚੰਗਾ ਫਿਰ ਹੈਂ। ਓਕੇ- ਓਕੇ ਸਤਿ ਸ਼੍ਰੀ ਅਕਾਲ।